ਹੈਲੋ।
ਹੈਲੋ।
ਹਾਂਜੀ।
ਹੈਲੋ।
ਹੈਲੋ।
ਹੈਲੋ,
ਹੈਲੋ, ਹਾਂਜੀ ਆਰੀ ਐ ਵਾਜ਼ ਸਸ ਰੀ ਕਾਲ।
ਵਧੀਆ -ਵਧੀਆ ਤੁਸੀਂ ਦੱਸੋ ਤੁਸੀ ਠੀਕ ਹੋ।
ਮੈਂ ਵੀ ਵਧੀਆ ਬਾਬਾ ਜੀ ਦੀ ਫੁੱਲ ਕਿਰਪਾ ਆ।
ਹਾਂ ਵਧੀਆ- ਵਧੀਆ।
ਕੀ ਕਰ ਰਹੇ ਸੀ, ਕੁਛ ਨਹੀਂ ਬਸ ਰੋਟੀ ਪਾਣੀ ਬਣਾ ਕੇ ਬੈਠੇ। ਠੇ ਸੀ ਆਪਾਂ।
ਅੱਛਾ -ਅੱਛਾ ਬਣਾ ਲਈ ਫਿਰ ਰੋਟੀ।
ਹੋ ਗਿਆ ਸਭ ਕੁਛ ਪ੍ਰੀਪੇਅਰ ਕਰ ਲਿੱਤਾ ਬਸ ਹੁਨੇ ਬੈਠੇ ਸੀ, ਮੈਂ ਕਿਹਾ ਥੋੜਾ ਰੈਸਟ ਵੀ ਕਰ ਲਈਏ।
ਹਾਂਜੀ- ਹਾਂਜੀ ਸਹੀ ਗੱਲ ਹੈ।
ਹੂੰ,
ਅੱਛਾ ਉਹ ਗਏ ਨੇ ਫਿਰ ਕਿਤੇ ਘੁੰਮਣ ਵਗੈਰਾ।
ਨਹੀਂ ਹਜੇ ਨਹੀਂ ਗਏ ਸੀ ਆਪਾਂ ਅ ਜਿਹੜਾ ਗਰਮੀਆਂ ਦੀ ਛੁੱਟੀਆਂ ਸੀ ਨਾ ਉਹਦੇ ਚ ਉਹਦੇ ਗਏ ਸੀ। ਬਟ ਹੁਣੇ ਤੇ ਮੈਂ ਸਕੂਲਿੰਗ ਚ ਹੈ ਨਾ ਟੀਚਿੰਗ ਕਰਦੀ ਹਾਂ। ਤੇ ਇਸ ਕਰਕੇ ਹੁਣ ਤੇ ਸਕੂਲ ਖੁੱਲ ਗਏ ਨੇ ਤੇ ਹੁਣ ਟਾਈਮ ਨਹੀਂ ਆ ਕਿ ਵੈਕੇਸ਼ਨ ਚ ਜਾ ਪਾਈਏ। ਬਸ ਇੱਕ ਹੀ ਮਹੀਨਾ ਹੁੰਦਾ ਹੈ ਜਿੱਥੇ ਆਪਾਂ ਘੁੰਮ ਸਕਦੇ ਹਾਂ ਮਈ ਦਾ ਮਹੀਨਾ।
ਸਹੀ ਗੱਲ ਹੈ ਸਹੀ ਗੱਲ ਹੈ, ਕਿੱਥੇ ਗਏ ਸੀ ਤੇ
ਅੰਮ੍ਰਿਤਸਰ ਦਰਬਾਰ ਸਾਹਿਬ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ।
ਵਧੀਆ -ਵਧੀਆ ਅੰਮ੍ਰਿਤਸਰ ਤਾ ਬੜਾ ਸਕੂਨ ਮਿਲਦਾ।
ਹੂੰ, ਅ ਉੱਥੇ ਹਵਾ ਪਾਣੀ ਬਹੁਤ- ਬਹੁਤ ਵਧੀਆ। ਮੀਨਸ ਏਦਾਂ ਲੱਗਦਾ ਹੈ ਕਿ ਏਦਾਂ ਲੱਗਦਾ ਕਿ ਬਸ ਉੱਥੇ ਹੀ ਬਹਿ ਜਾਓ ਉੱਥੇ ਘਰ ਬਾਰ ਲੈ ਲੋ। ਬਸ
ਹਾਂਜੀ- ਹਾਂਜੀ ਬਹੁਤ ਸ਼ਾਂਤੀ ਮਿਲਦੀ ਹੈ, ਨਾ ਐਵੇਂ ਜਾ ਕੇ ਨਾ ਸਟਰ੍ਰੈੱਸ ਸਾਰਾ- ਸਾਰਾ ਕੁਛ ਪਤਾ ਨੀ ਕਿਵੇਂ ਉਹ ਹੋ ਜਾਂਦਾ।
ਉਹ ਸਾਡਾ ਦਿਮਾਗ ਹੀ ਬਿਲਕੁਲ ਬਲੈਂਕ ਹੋ ਜਾਂਦਾ ਹੈ। ਮੀਨਸ ਤੁਸੀਂ ਜਿੱਦਾਂ ਕਦਮ ਰੱਖੋਗੇ ਬਾਬਾ ਜੀ ਦੀ ਧਰਤੀ ਚ ਬਸ ਓਦਾਂ ਲੱਗੇਗਾ ਆਪਾਂ ਕਿੱਥੇ ਆ ਗਏ। ਏਦਾਂ ਦਾ ਫੀਲ ਹੁੰਦਾ ਕਿ ਬਸ ਕੋਈ ਟੈਨਸ਼ਨ ਨਹੀਂ ਕੋਈ ਫਿਕਰਾ ਨਹੀਂ ਕੋਈ ਕੰਮ ਬਾਰ ਨਹੀਂ ਬਸ ਆਏ ਉਹਨਾਂ ਦੇ ਦਾਨਾ ਪਾਣੀ ਚ ਲਿਖਿਆ ਹੈ। ਬਸ ਚਲਦੇ ਜਾਓ ਆ ਜਾਓ ਇੱਕ ਵਾਰੀ ਹਾਜ਼ਰੀ ਲਗਾ ਜਾਓ ਬਸ।
ਹਾਂਜੀ ਕੁ ਸ਼ਾਂਤੀ ਨਾਲ ਕੀਰਤਨ ਸੁਣਨਾ ਵੀ ਬੜਾ ਸਹੀ ਲੱਗਦਾ ਹੈ।
ਹੂ
ਹਮ ਹਮ ਹਮ
ਰਾਗੀ ਦਰਬਾਰ ਵੀ ਬਹੁਤ ਵਧੀਆ ਹਨ
ਹਾਂਜੀ ਹਾਂਜੀ ਬਿਲਕੁਲ
ਤੁਸੀਂ ਕਿੱਥੇ
ਅਸੀਂ ਅਜੇ ਗਏ ਨੀ ਅਸੀਂ ਵੀ ਜਾਣਾ ਸੀ, ਹਜ਼ੂਰ ਸਾਹਿਬ ਜਾਣਾ ਸੀ। ਤੇ ਫਿਰ ਮੇਰੇ ਬ੍ਰਦਰ ਦੇ ਹਾਂਜੀ- ਹਾਂਜੀ ਇਹਨਾਂ ਦੇ ਤੇ ਮੇਰੇ ਬ੍ਰਦਰ ਇਧਰ ਇਗਜ਼ਾਮ ਆ ਗਏ ਤੇ ਫੇਰ ਹਜੇ ਤੱਕ ਇਹ ਨੀ ਗਏ ਤੇ ਸੋਚਦਿਆਂ ਦੇਖਦਿਆਂ ਫੇਰ ਹੁਣ ਨੈਕਸਟ ਮੰਥ ਦੇਖਾਂਗੇ।
ਬਣਾਓ ਪਲੈਨ ਬਣਾਓ ਬਣਾਂਦੇ ਰਹੋ। ਕਿਹਾ ਉਹ ਬਾਬਾ ਜੀ ਨੇ ਬੁਲਾਇਆ ਤਾਂ ਹੀ ਤੇ ਫਿਰ ਪਲੈਨ ਬਣਿਆ।
ਔਹੀ ਔਹੀ ਦੇਖਦੇ ਆਂ, ਹੁਣ ਕਰਦੇ ਆਂ ਪਲੈਨਿੰਗ ਨਹੀਂ ਬਸ ਨਾਂਦੇੜ ਜਾਣਾ, ਫਿਰ ਆਪਾਂ
ਅੱਛਾ। ਤੇ ਕੋਈ ਹੈਗਾ, ਮੈਂ ਕਿਹਾ ਕੋਈ ਹੈਗਾ, ਰਲੇਟਿਵਸ ਔਥੇ?
ਨਹੀਂ ਨਹੀਂ ਨੰਦੇੜ ਕੋਈ ਨਹੀਂ ਆ, ਵੈਸੇ ਅਸੀਂ ਜਾਂਦੇ ਹੁੰਦੇ ਹਾਂ ਛੁੱਟੀਆਂ ਚ ਨਾ ਤੇ ਸਾਨੂੰ ਕੋਲ ਪੈ ਜਾਂਦਾ, ਤਾਂ ਕਰਕੇ ਅਸੀਂ ਜਾ ਜਾਂਦੇ ਹਾਂ।
ਸਹੀ ਹੈ ਸਹੀ ਹੈ। ਕਿਸੇ ਦਾ ਅੰਮ੍ਰਿਤਸਰ ਹੁੰਦਾ ਹੈ, ਕਿਸੇ ਦਾ
ਹਾਂਜੀ ਮੇਰੇ ਮਤਲਬ ਨਾ ਜਾਣ ਕੇ ਵੈਸੇ ਉੱਥੇ ਨੇ ਪੰਜਾਬ ਜਾਣਾ, ਤੇ ਫੇਰ ਉਹ ਹੁੰਦਾ ਨੀ ਗਾ ਪੰਜਾਬ ਜਾ ਪਾਇਆ ਵੀ ਨਹੀਂ ਜਾਂਦਾ ਤੇ ਟੈਮ ਬੜਾ ਲੱਗ ਜਾਂਦਾ ਹੈਨਾ, ਇਨਾ ਹੁੰਦਾ ਨੀ। ਪੰਜਾਬ ਅਹ ਮੇਰੇ ਮਤਲਬ ਦਾਦਕੇ ਨੇ ਜਿਹੜੇ, ਉਹ ਖੰਨੇ ਦੇ ਨੇ ਤੇ ਜਿਹੜੇ ਨਾਨਕੇ ਨੇ ਉਹ ਮਲੇਰਕੋਟਲੇ ਦੇ ਨੇ, ਅਸੀਂ ਇੱਥੇ ਰਹਿੰਦੇ ਹਾਂ। ਤੇ ਅ ਫ ਮਲੇਰਕੋੋਟਲਾ ਤਾਂ ਬੜਾ ਸਹੀ ਹੈ, ਮਲੇਰਕੋਟਲਾ ਤਾਂ ਕੱਪੜਿਆਂ ਪਿੱਛੇ ਤਾਂ, ਹਜੇ ਵੀ ਮੇਰੀ ਨਾਨੀ, ਸਾਨੂੰ ਹਜੇ ਵੀ ਉੱਥੋਂ ਸੂਟ ਸਵਾ ਸਵਾ ਕੇ ਭੇਜਦੀ, ਕਿਉਂਕਿ ਅੱਜ ਕੱਲ੍ਹ ਸੂਟਾਂ ਦਾ ਫੈਸ਼ਨ ਇੰਨਾ ਸੋਹਣਾ ਆਇਆ ਹੋਇਆ ਨਾ।
ਅ ਸੂਟਾ ਤਾਂ ਵੱਖਰਾ ਹੀ ਸਵੈਗ ਹੈਗਾ ਹੈ। ਤੇ ਪੰਜਾਬ ਚ ਗੱਲਬਾਤ ਅਗਰ ਤੁਸੀਂ ਸੂਟ ਵਗੈਰਾ ਵੀ ਲੈਣਾ ਹੋਏ, ਤੇ ਉੱਥੇ ਕੁਆਲਿਟੀ ਵੀ ਰਹਿੰਦੀ ਹੈ, ਕਲਰ ਵੀ ਰਹਿੰਦਾ ਹੈ ਮੀਨਸ ਤੁਸੀਂ ਜਿਹੜਾ ਕੱਪੜਾ ਲੋ, ਮਲਮਲ ਦਾ ਕੱਪੜਾ ਜਿਹੜਾ ਵਿਖੋ ਮੀਨ ਮਤਲਬ ਤੁਸੀਂ ਕਦੇ ਕੋਈ ਸ਼ਿਕਾਇਤ ਨਹੀਂ ਲੈ ਕੇ ਨਹੀਂ ਆਓਗੇ, ਕੀ ਕੱਪੜਾ ਇਏਦਾਂਸੀਂ ਕਲਰਫ ਫੇਡ ਹੋ ਗਿਆ। ਮਤਲਬ ਤੁਸੀਂ ਖੁਸ਼ ਹੋ ਕੇ ਹੀ ਆਓਗੇ, ਕਿ ਹਾਂ ਚਲੋ ਦੁਬਾਰਾ ਖਰੀਦਦਾਰੀ ਕਰ ਲਈਏ ਆਪਾਂ ਇੱਥੋਂ ਦੀ।
ਹਾਂਜੀ ਹਾਂਜੀ ਹੋਰ ਤਾਂ ਗੱਲ ਸਹੀ। ਔਹੀ ਨਾ, ਉੱਥੇ ਸਭ ਕੁਛ ਸਸਤਾ ਵੀ ਆ ਕੁਆਲਿਟੀ ਵੀ ਆ ਖਾਣ ਪੀਣ ਦੀਆਂ ਚੀਜ਼ਾਂ ਵੀ ਬਹੁਤ ਵਧੀਆ ਨੇ। ਸਾਨੂੰ ਇੰਨਾ ਵਧੀਆ ਲੱਗਦਾ ਨਾ ਅਸੀਂ ਜਦ ਵੀ ਜਾਂਦੇ ਹਾਂ ਖਾਣਾ ਤਾਂ ਬੜਾ ਵਧੀਆ ਲੱਗਦਾ। ਤੇ ਇਹ ਮੌਸਮ ਚ ਤਾਂ, ਮੀਂਹ ਵਾਲੇ ਮੌਸਮ ਚ ਤਾਂ, ਛੋਲੇ ਭਠੂਰੇ ਖਾਣੇ ਠੰਡ ਚ ਵੀ ਇੰਨਾ ਵਧੀਆ ਥਾਨਾ, ਅਸੀਂ ਬੜਾ ਮਿਸ ਕਰਦੇ ਹਾਂ ਕਿਉਂਕਿ
ਸੈਲੇਡ, ਮਿਰਚੀ ਦਾ ਅਚਾਰ, ਚਟਨੀ ਹਰੀ ਚਟਨੀ
ਪਟੇਲ ਚ ਹੋਈ, ਉਹ ਸੈਡ ਤੇ ਸਟ੍ਰਰੀਟ ਤੇ ਕਿਤੇ ਨਾ ਉਹ ਮੇ ਵਧੀਆ ਲੱਗਦਾ। ਨਹੀ, ਐਵੇਂ ਮਿਲ ਜੂਗਾ ਦਸ ਵੀਹ ਰੁਪਏ ਦੀ ਪਲੇਟ ਮਿਲ ਜਾਂਦੀ ਹੈ। ਤੇ ਉਹ ਚ ਹੀ ਪਤਾ ਨੀ ਇੰਨਾ ਸਵਾਦ ਆ ਜਾਂਦਾ।
ਉਹ-ਉਹ, ਪੈਸੇਆ ਦਾ ਤੇ ਕੋਈ ਮੁੱਲ ਨਹੀਂ ਆਉਂਦਾ। ਸਵਾਦ ਦਾ ਹੀ ਰਹਿੰਦਾ ਹੈ ਤਾਂ ਹੀ ਕਰਕੇ ਤੇ ਇੰਨੀ ਦੁ ਖਾਣਾ ਨੇ, ਜਿਹੜਾ ਵਧੀਆ-ਵਧੀਆ ਖਾਣਾ ਪਕਾ ਰਹੇ ਨੇ ਤੇ ਬਣਾ ਕੇ ਖਿਲਾ ਰਹੇ ਨੇ। ਹੱਥ ਚ ਕੁਛ ਤਾਂ ਸਵਾਦ ਹੈ ਨਾ ਇਸ ਕਰਕੇ।
ਹੁਣ ਤਾਂ ਏ ਗੱਲ ਸਹੀ ਆ, ਤੇ ਅ ਅਸੀਂ ਤਾਂ ਜਦੋਂ ਵੀ ਜਾਂਨੇ ਆਂ ਨਾ, ਸਾਨੂੰ ਐਵੇਂ ਟ੍ਰਡੀਸ਼ਨਲ ਬੜਾ ਵਧੀਆ ਲੱਗਦਾ ਕੁਛ ਟ੍ਰਡੀਸ਼ਨਲ ਦੇਖੀਏ।
ਹੂ, ਮੀਨਸ ਹੈ ਕਿ ਵਿਰਸੇ ਨਾਲ ਜੁੜੇ ਰਹੋ ਉਹ ਰਹਿੰਦਾ ਹੈ।
ਹਾਂਜੀ ਹਾਂਜੀ, ਤੇ ਸਾਨੂੰ ਵਡਾ ਵਧੀਆ, ਐਵੇਂ ਇੱਕ ਤਾਂ ਜਲੰਧਰ ਸਾਈਡ ਵੀ ਬਹੁਤ ਸੋਹਣਾ ਹੈਨਾ।
ਜਲੰਧਰ ਸਾਈਡ ਬਹੁਤ ਨੀਟ ਮਤਲਬ ਕਲੀਨਲੀਨੈਸ ਬਹੁਤ ਕੀ ਹੈ ਸਾਫ਼ ਸਫ਼ਾਈ, ਮੈਂ ਤੇ ਮਤਲਬ ਇੱਕ ਜਲੰਧਰ ਦੂਜਾ ਮੈਂ ਐਲਪੀੂ ਚ ਮੇਰੀ ਸਿਸਟਰ ਸੀ ਨਾ, ਤੇ ਅਲਵ ਪ੍ਰੋਫੈਲ ਯੂਨੀਵਰਸਿਟੀ ਤੇ ਜਦੋਂਓਦਾ ਐਡਮਿਸ਼ਨ ਜਦੋਂ ਉਹ ਨੇ ਕੋਰਸ ਕੀਤਾ ਸੀ ਤਾਂ ਆਪਾਂ ਗਏ ਸੀ ਵਾਹਿਗੁਰੂ ਗਰੂ ਮੀਨਸ ਕੀ ਗ੍ਰੀਨਰੀ ਕੀ ਸਫ਼ਾ- ਸਾਫ਼- ਸਫ਼ਾਈ ਆਪਾਂ ਇੰਨਾ ਖੁਸ਼ ਹੋਏ, ਚੰਡੀਗੜ੍ਹ ਤੋਂ ਬਾਅਦ ਆਪਾਂ ਜਲੰਧਰ ਜਦ ਗਏ ਮਜ਼ਾ ਹੀ ਆ ਗਿਆ ਮਤਲਬ- ਮਤਲਬ ਇਹ ਹੈਗਾ ਕਿ ਉੱਥੇ ਕਿਸੇ ਨੂੰ ਕਿਸੇ ਨਾਲ ਪਰਵਾ ਨਹੀਂ ਹੈਗੀ ਬਟ ਇਹ ਹੈਗਾ ਹੈ ਕਿ ਹਾਂ ਵਧੀਆ ਤਰੀਕੇ ਨਾਲ ਤੁਸੀਂ ਖਾਓ-ਪੀਓ। ਐਸ਼ ਕਰੋ ਇਨ ਇਨਵਾਇਰਮੈਂਟ ਅੱਛਾ ਸਾਵਨਿੰਗ ਸਨ।
ਹਾਂ, ਮੀਨਸ ਜਿਹਨੂੰ ਸਿਟੀ ਚ ਰਹਿਣ ਦੀ ਆਦਤ ਤ ਨਾ ਉਹ ਜਲੰਧਰ ਸਾਈਡ ਰਹਿ ਸਦਾ ਆਰਾਮ ਨਾਲ ਕਿਉਂਕਿ ਬਹੁਤ ਵਧੀਆ ਜਲੰਧਰ ਹੈਨਾ ਜਿਵੇਂ ਚੰਡੀਗੜ੍ਹ ਵੀ ਬਹੁਤ ਐਵੇਂ ਆ ਜਾਂਦਾ ਕਿ ਬਹੁਤ ਜ਼ਿਆਦਾ ਹੀ ਮੋਡਰਨ ਆ ਜਾਂਦਾ ਕਿਸੇ ਨੂੰ ਅਫੋਰਡ ਨਹੀਂ ਕਰ ਸਕਦਾ ਕੋਈ ਚੰਡੀਗੜ੍ਹ ਨਾ।
ਹਾਂ, ਅਫੋਰਡ ਹਾਂ ਬਟ ਉਹ ਵੀ ਹੈਗਾ ਕਿ ਉੱਥੇ ਕਿਸੇ ਨੂੰ ਕਿਸੇ ਨਾਲ ਨਾਲ ਉਹ ਵੀ ਨੀ ਰਹਿੰਦਾ ਮਤਲ ਸ ਸਭ ਆਪਣੇ ਕਮ ਚੇ ਹਾਂ ਸਵੇਰੇ ਗਏ ਸ਼ਾਮ ਨੂੰ ਆਏ। ਆਏ ਵੀ ਕਿ ਨਹੀਂ ਆਏ ਤੇ ਨਾਈਟ ਲਾਈਫ ਓਦਾਂ ਹੀ ਹੈ, ਸਾਰਾ ਕੁਛ-ਸਾਰਾ ਕੁਛ ਚੱਲਦਾ ਹੈ ਦਿਨੇ ਕੰਮ ਰਾਤੀ ਆਪਣਾ ਇੰਜੋਏ ਕਰੋ। ਵਧੀਆ ਦੋਸਤ ਦੇ ਨਾਲ
ਹਾਂਜੀ- ਹਾਂਜੀ, ਚੰਡੀਗੜ੍ਹ ਨਹੀਂ ਗਈ ਮੈਂ ਜਲੰਧਰ, ਅੰਮ੍ਰਿਤਸਰ ਮਤਲਬ ਰਿਸ਼ਤੇਦਾਰ ਨੇ ਨਾ, ਜਲੰਧਰ ਵੀ ਤਾਇਆ ਜੀ ਨੇ ਤੇ ਅ ਅੰਮ੍ਰਿਤਸਰ ਦੀਦੀ ਦੇ ਸਹੁਰੇ ਨੇ। ਤੇ ਫੇਿਰ ਇਹ ਸਾਈਡ ਗਈ ਹਾ। ਕਪੂਰਥਲੇ ਵੀ ਰਿਸ਼ਤੇਦਾਰ ਨੇ ਬਟ ਗਈ ਨੀ ਕਦੇ ਚੰਡੀਗੜ੍ਹ ਨਹੀਂ ਮੈਂ ਕਦੇ ਵੀ ਨਹੀਂ ਗਈ ਚੰਡੀਗੜ੍ਹ।
ਨਹੀਂ ਤੇ ਜਾਓ, ਉੱਥੇ ਰੋਜ਼ ਗਾਰਡਨ ਵੀ ਹੈਗਾ ਰੋਕ ਗਾਰਡਨ ਵੀ ਹੈਗਾ। ਆਪਾਂ ਤੇ ਮੈਨੂੰ ਤੇ ਪਤਾ ਨੀ ਕਿੰਨੇ ਸਾਲ ਹੋ ਗਏ ਨੇ। ਨਹੀਂ, ਟੈਨ ਈਅਰਸ ਤੇ ਮੇਰੇ ਖਿਆਲ ਹੋ ਗਏ ਜ ਮੈਂ ਬਹੁਤ ਮਤਲਬ ਛੋਟੇ ਸੀ ਆਪਾਂ ਸਾਰੇ ਬੱਚ ਬੱਚੇ ਮਿਲ ਕੇ ਤੇ ਪੂਰੀ ਫੈਮਲੀ ਗੈੱਟ- ਟੂਗੇੈਦਰ ਜਦ ਹੋਇਆ ਸੀ ਤਦ ਆਪਾਂ ਨੇ ਪਲੈਨ ਬਣਾਇਆ ਸੀ ਜਾਣ ਵਾਸਤੇ। ਬਟ ਵਧੀਆ ਸੀ ਹੁਣ ਤੇ ਪਤਾ ਨੀ ਕਿੰਨਾ ਐਡਵਾਂਸ ਹੋ ਗਿਆ ਹੋਣਾ ਉੱਥੇ। ਰੋਕ ਗਾਰਡਨ, ਰੋਜ਼ ਗਾਰਡ ਮਿਨਸ ਵੇਸਟ ਮਟੀਰੀਅਲ ਦੇ ਨਾਲ ਓਨਾ ਨੇ ਸਾਰਾ ਕੰਸਟਰਕਢ ਕੀਤਾ ਹੈ, ਵਧੀਆ ਇੱਕ ਵਾਰੀ ਜਾਣਾ ਬਣਦਾ ਹੈ।
ਪੰਜਾਬ ਘੁੰਮਣਾ ਮਤਲਬ ਬਹੁਤ ਸਹੀ ਹੈ ਇੱਕ ਤਾਂ ਪੰਜਾਬ ਦੇ ਵਿਆਹ ਸਾਨੂੰ ਤਾਂ ਵਿਆਜ ਇੰਨੇ ਮਿਸ ਕਰਦੇ ਹਾ ਨਾ। ਕਿ ਸਾਨੂੰ ਕੋਈ ਵਿਆਹ ਆਵੇ ਤੇ ਹੁਣ ਤਾਂ ਹਾਂ ਉਹ ਤਾਂ ਬੜਾ, ਪਈਸਲ ਇਹਦਾ ਹਾਂ, ਤੇ ਉਹ ਸੁਣ ਕੇ ਵੀ,
ਹਾਂ ਇਹ ਰਹਿੰਦਾ ਕਿ ਸਾਰੇ ਇੱਕ ਇਕ ਹੁੰਦੇ ਨੇ ਖਾਣਾ ਪੀਣਾ ਤੇ ਨ ਨੱਚ ਟਾ ਕੁਛ ਰਹਿੰਦਾ ਹੈ ਤੇ ਇੰਨੇ ਸਾਲ ਬਾਅਦ, ਕਿਸੇ ਇਕੱਠੇ ਮਿਲੋ ਨਾ ਤੇ ਅਲੱਗ ਹੀ ਫੀਲਿੰਗ ਰਹਿੰਦੀ।
ਹਾਂਜੀ ਤੇ ਉਹ ਵਿਆਹ ਨਾ ਕਿਸੇ ਤੇ ਵੀ ਨੀ ਹੁੰਦਾ ਮੇਰੇ ਫਰੈਂਡਸ ਵੀ ਕਹਿੰਦੇ। ਯਾਰ ਤੁਹਾਡੇ ਪੰਜਾਬ ਦੇ ਵਿਆਹ ਤਾਂ ਬਹੁਤ ਸਹੀ ਹੁੰਦੇ ਨੇ। ਕਹਿ ਉਹ ਚ ਲੱਗਦਾ ਆ ਕਿਵੇਂ ਉਹ ਮਹੀਨਾ ਮਹੀਨਾ ਹੀ ਚੱਲਦੇ ਰਹਿੰਦੇ ਨੇ ਵਿਆਹ ਪੂਰਾ ਮਹੀਨਾ ਹੀ ਨਹੀਂ ਖਤਮ ਹੁੰਦੇ ਤੇ ਬਾਕੀ ਅਸੀਂ ਕਿਵੇਂ ਇੱਕ ਇੱਕ ਦੋ ਦਿਨ ਹੋ ਗਿਆ ਵਿਆਹ ਖਤਮ ਚਲੋ ਤੇ ਪੂਰਾ ਮਹੀਨਾ ਪਹਿਲਾਂ ਹੀ ਰਿਸ਼ਤੇਦਾਰਾਂ ਨੇ ਆ ਜਾਣਾ ਵਾ। ਫੇਿਰ ਉਹ ਰੌਣਕਾਂ ਤੇ ਆ ਬੜਾ ਵਧੀਆ ਲੱਗਦਾ ਟਾਈਮ ਸਪੈਂਡ ਕਰਨਾ। ਤੇ ਹੈਨਾ, ਸਾਰੇ ਪ੍ਰੋਗਰਾਮ ਉਹ ਛੋਟੇ-ਛੋਟੇ ਪ੍ਰੋਗਰਾਮ ਵੀ
ਜ ਯਾਦਾਂ ਪੂਰੀ ਬਿਲਕੁਲ ਤਾਜ਼ਾ ਹੋ ਜਾਂਦੀਆਂ ਨੇ। ਆਪਾਂ ਛੋਟੇ ਹੁੰਦੇ ਸੀ ਇਹ ਕਰਦੇ ਸੀ ਇਏਦਾਂ ਨਾਚ ਨਚਦੇ ਸੀ ਇਦਾ, ਆਪਾਂ ਟੱਪਦੇ ਸੀ ਐਹ ਗੇਮ ਖੇਡਦੇ ਸੀ ਆਪਾਂ। ਉਹ ਇਟੇ ਵਾਲਾ ਗੇਮ ਖੇਡਦੇ ਸੀ ਆਪਾਂ ਤੇ ਉਹੀ ਜਿਹੜਾ ਪੱਥਰ ਸੁੱਟ ਕੇ ਆਪਾਂ ਖੇਡਦੇ ਸੀ ਉਹਦਾ ਨਾਮ ਨੀ ਮੈਨੂੰ ਯਾਦ ਆ ਰਿਆ। ਮਤਲਬ ਬਹੁਤ ਮਤਲਬ ਚੀਜਾਂ ਬਹੁਤ ਖੇਡਿਆ ਹੁਣ ਤੇ ਇੰਨਾ ਐਡਵਾਂਸ ਹੋ ਗਿਆ ਕਿ ਬਸ ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਆ ਕੀ ਕਰ ਰਿਹਾ ਕੁਛ ਵੀ ਨੀ ਇਹੀ ਐ ਬਸ ਕਮਾਓ ਪੀਓ ਖਾਓ। ਘੁੰਮੋ,
ਹੁੰਦਾ ਐਵੇਂ ਹੁੰਦਾ ਨਈਂ-ਨਈਂ ਮੈਂ ਐਕਚੁਲੀ ਮੇਰਾ ਵਿਆਹ ਨਹੀਂ ਹੋਇਆ ਮੈਂ ਮੰਮੀ ਦਾ ਹੋਇਆ ਮਤਲਬ ਮੈਂ ਬਹੁਤ ਛੋਟੀ ਹਾਂ ਅਜੇ।
ਅੱਛਾ-ਅੱਛਾ-ਅੱਛਾ-ਅੱਛਾ ਚਾਲੋ ਵਧੀਆ-ਵਧੀਆ।
ਮੇਰਾ ਲਾਸਟ ਈਅਰ ਦੇ ਇਗਜ਼ਾਮ ਦਿੱਤੇ ਨੇ ਮੈਂ ਹੁਣੇ ਈ। ਤੇ ਮੇਰਾ ਇੱਕ ਬ੍ਰਦ ਬ੍ਰਦਰ ਆ ਉਹ ਵੀ ਸਟੱਡੀ ਕਰਦਾ ਉਹ ਵੀ ਬੀ ਐਸ ਸੀ ਚ ਆ ਉਹਦਾ ਸੈਕਿੰਡ ਈਅਰ ਆ।
ਚਲੋ ਕੋਈ ਨਾ ਤੁਸੀਂ ਐਹ ਦੱਸੋ ਹੋਰ ਕਿੱਥੇ ਘੁੰਮਣ ਦਾ ਸ਼ੌਕ ਹੈ ਤੁਹਾਨੂੰ?
ਮੈਨੂੰ ਤਾਂ ਮੈਨੂੰ ਜਿਆਦਾ ਨਾ ਘੁੰਮਣ ਦਾ ਤਾਂ ਬਹੁਤ ਸ਼ੌਕ ਆ ਮੈਨੂੰ ਕੋਈ ਵੀ ਕਿਤੇ ਵੀ ਲੈ ਲੈ ਜੇ ਨਾ ਮੇਨੂੰ ਪੰਜ ਮਿੰਟ ਲਈ ਵੀ ਬਾਹਰ ਲੈ ਜਵੇ ਨਾਂ ਤਾਂ ਮੈਂ ਬੜਾ ਖੁਸ਼ ਹੋ ਕੇ ਘੁੰਮਣ ਦਾ ਬੜਾ ਸ਼ੌਕ ਆ।
ਹਾਂ ਮੇਰੇ ਵਰਗੀ ਵਦਾ ਚਾਲੋ ਫਿਰ ਮਿਲਦੇ ਆ ਫਿਰ ਵਧੀਆ ਲੱਗਿਆ ਕੌਲ ਤੇ ਗੱਲ,
ਹਾਂਜੀ-ਹਾਂਜੀ-ਹਾਂਜੀ, ਚੰਗਾ ਠੀਕ ਐ ਹਾਂਜੀ ਸ਼੍ਰੀ ਕਾਲ ਜੀ,